ਹੈਲੋ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਠੀਕ ਹੋ ਜੀ? ਹਾਜੀ ਫ੍ਰੀ ਹੈਗੇਓ, ਬਸ ਬਸ ਵਧੀਆ, ਫ੍ਰੀ ਹੈਗੇਓ?
ਫਰੀ ਤੇ ਨਹੀਂ ਸੀ, ਕੋਈ ਨੀ ਤੁਸੀਂ ਕਰੋ ਗੱਲ, ਕੋਈ ਨੀ ਥੋੜਾ ਕੰਮ ਬਾਕੀ ਸੀ ਹਜੇ।
ਹਾਂ ਥੋੜਾ ਨਾ ਇੱਕ ਕੰਮ, ਇੱਕ ਗੱਲ ਪੁੱਛਣੀ ਸੀ ਤੁਹਾਡੇ ਕੋਲੋਂ ਮੈਂ
ਹਾਂਜੀ ਪੁੱਛੋ।
ਲਾਸਟ ਈਅਰ, ਤੁਹਾਡਾ ਬੇਟਾ ਗਿਆ ਸੀ ਹੇਮਕੁਟ ਸਾਹਿਬ।
ਹੁ ਹੁ।
ਕਿਸ ਤਰ੍ਹਾਂ ਦੀ ਯਾਤਰਾ ਰਹੀ, ਦੱਸ ਸਕਦੇ ਹੋ ਕੁਛ?
ਯਾਤਰਾ ਤੇ ਬਹੁਤ ਵਧੀਆ ਸੀ ਉਹਦੀ, ਬੜਾ ਵਧੀਆ ਰਿਹਾ ਹੋ ਕੇ ਆਏ ਤੇ। ਉਹ ਤੇ ਹੁਨੇ ਆ ਸਟਾਰਟਿੰਗ, ਸਟਾਰਟਿੰਗ 'ਚ ਗਿਆ ਸੀ ਹੁਨੇ। ਹੋ ਗਏ ਨੇ, ਦਸ ਬਾਰਾਂ ਦਿਨ ਹੋ ਗਏ ਨੇ, ਉਹਨੂੰ ਗਏਦੇ।
ਹਾਂਜੀ, ਹਾਂਜੀ ਕਿਉਂਕਿ ਇਸ ਟਾਈਮ ਨਾ ਮੇਰਾ ਬੇਟਾ ਵੀ ਕਹਿ ਰਿਹਾ ਜਾਨ ਨੂੰ ਬਟ ਇਹਥੋੜ੍ਹ ਜਹਾ ਥੋੜ੍ਹਾ ਕੁਛ, ਕੁਛ ਉੱਥੇ ਇਸ਼ੂ ਬਣਿਆ ਦਾ ਕੋਈ ਲੜਾਈ ਚਗੜਾ ਹੋਇਆ। ਅੱਛਾ। ਕੁਛ ਬੜਾ ਕੁੱਛ ਆ ਰਹੀ ਹੈ ਵੀਡੀਓ ਪਿਛੀ ਨੇ, ਪਾਣੀ ਬੰਦ ਹੋ ਰਹਾ, ਜੇ ਹੈ ਵੋ ਹੇ। ਡਰ ਜੇਹਾ ਲੱਗਦਾ।
ਨਹੀਂ, ਨਹੀਂ ਐਸਾ ਕੁਛ ਨਹੀਂ ਹੈ ਹੁਣੇ ਲਾਸਟ ਦੋ ਦਿਨ ਪਹਿਲੇ ਮੇਰੇ, ਰਿਲੇਟਿਵ ਗਏਦੇ ਸੀ। ਉਹ ਆਪਣੇ ਬਾਏ ਕਾਰ ਗਏ ਸੀ, ਉਹ ਵੀ ਆ ਗਏ ਨੇ ਵਾਪਿਸ, ਐਹਿਣ ਦਾ ਕੁਝ ਨੀ ਇਥੇ ਸਭ ਮਤਲਬ, ਕਿ ਰੀਲਸ ਤੇ 'ਚ ਅਫਵਾਹ ਵੀ ਉਡਾਉਂਦੇ ਨੇ ਬੜੀ।
ਹਾਂ ਹਾਂ, ਪਿਛੈ ਬੜੀ ਅਫਾਹ ਆ ਰਹੀ ਨਾ ਕਿਉਂਕਿ ਇਹਨੇ ਤੇ, ਬੜਾ ਮਗਰ ਪੈਦਾ ਕਿ ਮੈਂ ਆਪਣੇ ਫਰੈਂਡਸ ਦੇ ਨਾਲ ਜਾਣਾ ਹੈ। ਵਧੇ ਕੀ ਸੋਚ ਲਿਆ ਕਿ, ਹੋ ਤੁਹਾਨੂੰ ਪਤਾ ਬੱਚਾ ਕਰੋ ਕੱਢਣਾ ਇਸ ਟਾਈਮ।
ਹਾਂ ਬਾਬੇ ਦੇ ਘਰ ਪ ਨਾ, ਬਾਬਾ ਆਪਣੇ ਨਾਲ ਚੱਲਦਾ ਸਭ ਕੁਛ।
ਹਾਂ ਹਾਂ ਉਹ ਤਾਂ ਗੱਲ ਠੀਕ ਹੈ, ਪਰ ਥੋੜਾ ਲੱਗਦਾ ਹੀ ਨਾ ਬੱਚੇ ਬੱਚੇ ਜਾਣ, ਕਿਧ ਤਾਂ ਅਜ ਕੱਲ੍ਹ ਬੱਚੇ ਵੈਸੇ ਮਤਲਬ ਗੁੱਸੇ ਵਾਲੇ, ਕਿਸੇ ਗਲ ਬਰਦਾਸ਼ਤ ਨਹੀਂ ਕਰਦੇ।
ਹਮ। ਲੇਕਿਨ ਹੁਣ ਤੇ ਦੇਖੋ, ਥੋੜਾ ਬਰਸਾਤ ਦਾ ਵੀ ਮੌਸਮ ਹੈ ਤੇ ਥੋੜਾ ਸੋਚ ਸਮਝ ਕੇ ਨਿਕਲਣ, ਕਿੳ ਕਿ ਬਰਸਾਤ 'ਚ ਕੀ ਕਿਉਂਕਿ ਬਰਸਾਤ 'ਚ ਕੀ ਹੁੰਦਾ, ਕਿ ਉੱਪਰੋਂ ਪੱਥਰ ਵਗੈਰਾ ਡਿੱਗਦਾ ਜਾਂਦੇ ਨੇ, ਰਸਤੇ ਬੰਦ ਹੋ ਜਾਂਦੇ ਨੇ, ਇਹ ਸਭ ਦਿੱਕਤਾਂ ਹਾਂ, ਇਹ ਸਭ ਚੀਜ਼ਾਂ ਦੀ ਤੇ ਨੋਲੇਜ ਕਿਸੇ ਨੂੰ ਨਹੀਂ ਆਉਂਦੀ ਵੀ, ਕਦੋਂ ਵੀ ਕੀ ਹੋ ਸਕਦਾ ਵੇ।
ਹਾਂ ਹਿੱਲੀ ਏਰੀਆ, ਬਰਸਾਤ ਕਿਸੇ ਬਾੜ ਆ ਰਹੀ, ਕਿਤੇ ਕੁਛ ਡਰ ਤੇ ਲੱਗਦਾ, ਪਰ ਬੱਚਿਆਂ ਨੂੰ ਕੌਣ ਸਮਝਾਏ।
ਹਾਂ ਫੇਰ ਵੀ ਹਾਂ, ਫੇਰ ਵੀ ਅਗਰ ਬਾਏ ਕਾਰ ਜਾ ਰਹੇ ਨੇ ਤੇ ਸੰਗਤ ਦੇ ਨਾਲ ਹੀ ਆਪਣੀ ਗੱਡੀ ਚਲਾਉਣ, ਉਥੇ ਸਹੀ ਹੈ।
ਹਾਂ, ਜਾਏਗਾ ਤਾਂ ਬਾਏ ਕਾਰ ਫਰੈਂਡਸ ਨਾਲ ਜਾਣਗੇ, ਬਟ ਡਰ ਲੱਗਦਾ ਹੈ ਕਿਉਕਿ ਬਾਰਿਸ਼ ਦੇ ਕੁਛ ਟਾਈਮ, ਸਾਡੇ ਇੱਧਰ ਤੇ ਨਹੀਂ ਹੋ ਰਹੀ ਬਰਸਾਤ। ਲੇਕਿਨ ਪਹਾੜਾਂ ਵਗੈਰਾ ਪਾਸੇ ਉੱਧਰ ਪਾਸੇ ਤਾਂ ਬਰਸਾਤ ਹੋ ਰਹੀ ਹੈ।
ਲੇਕਿਨ ਉੱਥੇ ਤੇ ਦੇਖੋ, ਜਦੋਂ ਯਾਤਰਾ ਸ਼ੁਰੂ ਹੁੰਦੀ ਹੈ ਨਾ ਤਦੋਂ ਤੁਸੀ ਸਮਝੋ ਬਰਸਾਤਾਂ ਚਾਲੂ ਹੋ ਜਾਂਦੀਆਂ। ਲਾਸਟ ਈਅਰ ਮੈਂ ਵੀ ਗਈ ਸੀ ਤੇ ਇਹੀਓ ਦਿਨਾਂ ਚ ਮੈਂ ਗਈ ਸੀ। ਮੇਰਾ ਕਾਕਾ ਹੁਣ ਜਾ ਕੇ ਆਇਆ ਵੈ, ਤੇ ਲਾਸਟ ਈਅਰ ਮੈਂ ਗਈ ਸੀ। ਤੇ ਅਸੀਂ ਵੀ ਇਸ ਤਰਾਂ ਹੀ ਬਾਏ ਕਾਰ ਜਾ ਰਹੇ ਸੀ ਤੇ, ਇਨਾ ਅੱਛਾ ਵਾਲਾ ਮੌਸਮ ਸੀ ਸਭ ਕੁਛ ਸੀ, ਤੇ ਰਾਤ ਦੇ ਦੋ ਢਾਈ ਵੱਜ ਗਏ ਸੀ। ਤੇ ਅਸੀਂ ਜਿਸ ਤਰ੍ਹਾਂ ਹੀ ਨਿਕਲੇ ਨਾ ਤੇ ਉੱਥੋਂ ਦੀ ਪੱਤੋਂ ਪਹਾੜ ਡਿੱਗਰ, ਤੇ ਬੜੇ ਸਾਰੇ ਪੱਥਰ ਪੱਥਰ ਹੀ ਪੱਥਰ ਹੋ ਗਏ ਹੋਰ ਸਭ ਤੋਂ ਅੱਗੇ ਸਾਡੀ ਗੱਡੀ ਸੀ।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
ਤੇ ਅਸਾਂ ਅਸੀਂ ਬਰੇਕ ਮਾਰੀ ਸਾਡੇ ਪਿੱਛੇ ਪੰਜਾਹ ਗੱਡੀਆਂ ਨੇ ਬਰੇਕ ਮਾਰੀ।
ਹਮ।
ਫੇਰ ਉਹ ਦੇਖਣ, ਵੀ ਅਸੀਂ ਉਨੀ
ਪਤਾ ਕੀ ਹੈ ਨਾ, ਤੋ ਇਹ ਤੇ ਡਰਾਈਵਰ ਦੀ ਸਤਰਕ ਆਏ, ਆਪ ਡਰਾਈਵਰ ਸਤਰਕ ਰਹੇ ਦੇਖੇ ਭਾਈ ਵੀ ਕਿਉਂਕਿ ਅੱਛੇ ਅਸੀਂ ਸਵਾਰੀਆਂ ਤੇ ਅਸੀਂ ਤੇ ਆਪਣੇ ਈ ਮਸਤੀ ਚ ਮਸਤ ਹੁੰਦੇ ਆਂ।
ਹਮ।
ਕੋਈ ਚੋਟ ਸ਼ੋਟ ਲੱਗ ਜਾਏ
ਨਹੀਂ ਅਸੀਂ ਡਰਾਈਵਰ ਵੀ ਉੱਥੋਂ ਦਾ ਹੀ ਲਿੱਤਾ ਸੀ ਨਾ, ਤੇ ਉਹਨਾਂ ਨੂੰ ਫਿਰ ਨੌਲੇਜ ਹੋਨਦੀ ਹੈ ਸਭ ਚੀਜ਼ਾਂ ਦੀ।
ਜੀ ਹਾਂ
ਤੇ ਫੇਰ ਵੀ ਫਿਰ ਐਕਸੈਪਟ ਨਹੀਂ ਕੀਤਾ, ਫਿਰ ਆਪੇ ਸਬੂਤਰੇ ਬੰਦੇ ਆਪੇ ਉੱਤਰ ਕੇ ਸਭ ਨੇ ਪੱਥਰ ਪੁੱਥਰ ਭਰੇ ਕੀਤੇ, ਰਸਤਾ ਸਾਫ ਕੀਤਾ। ਫੇਰ ਅਸੀਂ ਆਪਣੀ ਗੱਡੀ ਕੱਢੀ, ਫਿਰ ਸਾਡੇ ਪਿੱਛੇ ਸਭ ਨੇ ਆਪ ਗੱਡੀਆਂ ਕੱਢ ਉੱਥੇ, ਹੂ ਉਹ ਤੁਸੀਂ ਦੇਖੋ ਨਾ, ਮਤਲਬ ਕੀ ਰਾਤ ਦੇ ਟਾਈਮ ਚ ਇਸ ਤਰ੍ਹਾਂ ਲੱਗ ਰਿਹਾ ਸੀ ਨਾ, ਇੱਧਰ ਵੀ ਹਨੇਰਾ ਇੱਧਰ ਖਾਈ, ਇੱਧਰ ਪਹਾੜ ਹੋਰ ਫੁੱਲ ਹਨੇਰਾ, ਕੋਈ ਲਾਈਟਾ ਨਹੀਂ ਕੋਈ ਕੁਛ ਨਹੀਂ। ਖਾਲੀ ਲਾਈਟਾਂ ਆਪਣੀ ਗੱਡੀਆਂ ਵੀ ਲਾਈਟਾਂ ਹੀ ਚੱਲ ਰਹੀਆਂ ਸੀ ਬਸ।
ਰਾਤੀ ਤੇ ਨਿਕਲਣਾ ਨੀ ਚਾਹੀਦਾ ਫਿਰ
ਬਸ ਸਾਨੂੰ ਲੇਟ ਹੋ ਗਏ ਸੀ ਨਾ ਅਸੀਂ ਇਸ ਲਈ ਕਹਿ ਰਹੇ ਹਾਂ ਨਾ ਤੇ ਤੁਸੀਂ ਬੱਚਿਆਂ ਨੂੰ ਕਿਹਾ ਜੇ, ਕਿ ਉਹ ਸਵੇਰੇ ਹੀ ਬਾਏ ਰੋਡ ਨਿਕਲਣ। ਐਟ ਲੀਸਟ ਦਿਨੇ ਦਿਨੇ ਉੱਥੇ ਪਹੁੰਚ ਜਾਂਦੇ ਹੋ।
ਨਹੀਂ ਸਾਡੇ ਇੱਥੋਂ ਕੋਈ ਗਿਆ ਸੀ ਨਾ, ਉਹ ਕੀ ਰਾਤੀ ਢਾਈ ਵੱਜੇ ਨਿਕਲਦੀ ਸੀ। ਰਾਤੀ ਢਾਈ ਵੱਜੇ ਨਿਕਲੇ ਤੇ ਉਹ ਸ਼ਾਮੀ ਰਾਤ ਕਿ ਪਹਿਲੇ ਇੱਥੇ ਆਉਂਦਾ ਰਿਸ਼ਕੇਸ਼, ਅਹ ਚਾਰ ਪੰਜ ਹਾਂ ਉਹ ਗਿਆਰਾਂ ਬਾਰਾਂ ਵਜੇ ਕੁਸ਼ੀਕੇਸ਼ ਪੁੱਜ ਗਏ, ਉੱਥੋਂ ਇਸ਼ਨਾਨ ਕਰਕੇ ਉੱਥੇ ਰੁਕੇ ਕੋਈ ਨੀ ਉਦੋਂ ਸਿੱਧਾ ਨਿਕਲ ਗਏ, ਤੇ ਸ਼ਾਮੀ ਜਾ ਕੇ ਉਹ ਗੋਬਿੰਦ ਘਾਟ ਪਹੁੰਚ ਗਏ।
ਅੱਛਾ -ਅੱਛਾ
ਇਸ ਤੇ ਏ ਕੀਤਾ ਉਹਨਾਂ ਤੋਂ ਵੀ ਮੈਂ ਪੂਰੀ ਇਨਫੋਰਮੇ ਲੈ ਲੀ, ਫਿਰ ਮੈਂ ਕਿਹਾ, ਚਲੋ ਤੁਹਾਨੂੰ ਪੁੱਛੀਏ ਫਿਰ ਉਹ ਕਹਿਣ ਲੱਗੀ, ਕਿ ਅਸੀਂ ਗੋਬਿੰਦ ਘਾਟ ਤੋਂ ਰੈਸਟ ਕੀਤਾ। ਤੇ ਅਗਲੇ ਦਿਨ ਸਵੇਰੇ -ਸਵੇਰੇ ਅਸੀਂ ਪੰਜ ਵਜੇ ਉੱਥੋਂ ਨਿਕਲ ਗਏ, ਗੋਬਿੰਦ ਧਾਮ ਵਾਸਤੇ ਫਿਰ ਉੱਥੇ ਰੈਸਟ ਕਰਕੇ ਤੇ ਕਹਿੰਦੇ, ਅਗਲੇ ਦਿਨ ਅਸੀ ਸਾਢੇ ਕਿੰਨੋ ਦਿਨ ਵਜੇ ਨਿਕਲੇ -
ਹਮ ਹਮ, ਪਰ ਇਕ ਗੱਲ ਹੈਗਾ ਮਜਾ ਬਹੁਤ ਆਉਂਦਾ ਜੇ, ਉੱਥੇ ਜਾ ਕੇ ਬੰਦਾ ਆਪਣੇ ਆਪ ਨੂੰ ਭੁੱਲ ਹੀ ਜਾਂਦਾ ਵੀ ਅਸੀਂ ਕਿੱਥੋਂ ਆਏ ਉਹ ਨਾ ਕੋਈ ਡਰ ਲੱਗਦਾ, ਨਾ ਕੁੱਛ ਲੱਗਦਾ, ਔਰ ਇੰਨੀ ਮਸਤ ਮਤਲਬ ਕਿ ਇੰਨੀ ਵਧੀਆ ਚੜਾਈ ਹੈ ਨਾ ਸ ਕਹਿੰਦੇ ਨੇ ਨਾ ਸਾਹ ਰੁਕ ਜਾਂਦੇ ਨੇ, ਸਾਹ ਬੰਦ ਹੋ ਜਾਂਦੇ ਨੇ ਚਲਾਨ ਹੋ ਜਾਂਦਾ ਐ, ਐਂ ਤਾਂ ਸਾਨੂੰ ਤੇ ਕੁੱਛ ਵੀ ਨਹੀਂ ਹੋਇਆ। ਨਾ ਅਸੀਂ, ਸਾਰੇ ਰਸਤੇ ਕੁਛ ਖਾਧਾ ਨਾ ਪੀਤਾ। ਪਾਣੀ ਪੀ ਵੀ ਗਏ ਹਾਂ, ਔਰ ਅਸੀਂ ਮੌਜ ਮਸਤੀ ਕਰਦੇ ਗਏ, ਹਾਂ ਮਤਲਬ ਕਿ ਖਾਂਦੇ ਪੀਂਦੇ ਗਏ ਆਲੂ ਦੇ ਪਰੌਂਠੇ ਖਾਧੇ ਜਗ੍ਹਾ -ਜਗ੍ਹਾ ਮੈਗੀ ਖਾਧੀ ਅਸੀਂ, ਮੇਰੇ ਕਾਕੇ ਨੂੰ ਮੈਗੀ ਬੜੀ ਪਸੰਦ ਹੈ। ਅਸੀਂ ਖਾ ਲੋਕੀ ਕਹਿੰਦੇ, ਸਾਡੇ ਕੋਲ ਖਾ ਤੇ ਤੁਰਿਆ ਨੀ ਜਾਂਦਾ। 'ਤੇ ਸਾਨੂੰ ਤੇ 'ਜ ਬਲਕੀ ਜ਼ਿਆਦਾ
ਹਾ ਇਹ ਪ੍ਰੋਬਲਮ ਤੇ ਮੇਰੇ ਨਾਲ ਹੀ ਹੈ, ਮ ਕਿ ਜਾਂਦੀ ਹ ਨਾ ਤੇ ਨ ਵੀ ਕਿਤੇ ਖਾਾਰ ਤੋਂ ਨਹੀਂ ਪਾਣੀ ਤਾਂ ਪਾਣੀ, ਮੈਂ ਤਾਂ ਪਾਣੀ ਵੀ ਨਹੀਂ ਪੀ ਸਕਦੀ। ਬੜਾ ਮੁੰਹ ਸੁਕਦਾ ਹੈਗਾ, ਥੋੜਾ ਜਿਹਾ ਪਾਣੀ ਨਿਕਲੀਦਾ ਨੀ ਤੇ ਪਾਣੀ, ਮੇਰੀ ਨਾਲ ਤੇ ਬੜੀ ਪ੍ਰੋਬਲਮ ਵੋਮੀਟਿੰਗ ਹੋ ਜਾਂਦੀ
ਹਾਂ ਕਈਆਂ ਦੇ ਬਣਾ ਹਣ, ਸਭ ਦੇ ਸਰੀਰ ਇੱਕੋ ਵ
ਹਮ, ਇਸ ਕਰਕੇ ਮੈਂ ਥੋੜਾ ਘੱਟ ਹੀ ਜਾਂ ਤੋਂ ਪਰਹੇਜ਼ ਕਰਦੀ ਹ, ਥੋੜ੍ਹਾ
ਹਮ, ਚਲੋ ਕੋਈ ਨੀ ਇੱਕ ਵਾਰ ਹੋ ਆਇੳ ਤੁਸੀਂ, ਵੇਖ ਲਿੱਤਾ ਆਪਣੀ ਅੱਖੀ ਫ ਜਦੋਂ ਹਿੰਮਤ ਬਾਬਾ ਜੀ, ਜਦੋਂ ਬਾਬਾ ਜੀ ਦਾ ਹੁਕਮ ਹੋਏਗਾ, ਤੇ ਉਦੋਂ ਹੀ ਜਾਨ ਹੁੰਦਾ ਦੇਖੋ
ਉਹ ਤੇ ਹੈ ਈ, ਪਰ ਬੱਚੇ ਆ ਨਾ, ਬੱਚਿਆਂ ਨੂੰ ਕੌਣ ਸਮਝਾਏ, ਕਿ ਮੇਰੇ ਮਨਾ ਕਰੋ ਇਹ ਇਹੋ ਜਿਹੀ ਜਗ੍ਹਾ ਤੇ ਵਾਰ- ਵਾਰ ਮਨਾ ਕਰਨਾ, ਵੀ ਨ ਅੱਛਾ ਲੱਗਦਾ। ਬੰਦਾ ਕਹਿੰਦਾ, ਬਾਬੇ ਦੇ ਦਰ ਤੇ ਜਾ ਰਹੇ ਨੇ, ਕੀ ਮਨਾ ਕਰਨਾ। ਦੇਖੋ, ਬੱਚੇ ਮਾਂ ਪੇ ਦੀ ਕੰਡੀਸ਼ਨ ਨੀ ਸਮਝਦੇ ਨਾ, ਕਿ ਮਾਂ ਪੇ ਕਿਉਂ ਡਰਦੇ ਨੇ ਕਿਸ ਗੱਲ ਤੋਂ
ਬਈ ਅੱਜ ਕੱਲ ਤੇ ਦੇਖੋ, ਵੀ ਅੱਜ ਕੱਲ ਦੀ ਜਨਰੇਸ਼ਨ ਇਸ ਤਰ੍ਹਾਂ ਹੀ ਹੈ, ਅੱਜ ਕੱਲ੍ਹ ਦੇ ਬੱਚੇ ਕਿਸੇ ਨੂੰ
ਕਿਉਂਕਿ, ਇਹਨਾਂ ਨੂੰ ਪਤਾ ਨੀ ਨਾ, ਕਿ ਮਾਂ- ਮਾਂ ਬਾਪ ਦੀ ਟੈਸ਼ਨ ਕੀ ਹੈ।
ਹਾਂ
ਬੱਚਿਆਂ ਮਾਂ ਬਾਪ ਟੈਨਸ਼ਨ ਦਾ ਅਹਿਸਾਸ ਨਹੀਂ ਹੁੰਦਾ, ਉਹਨੂੰ ਸਿਰਫ ਇਹਦਾ ਸਾਨੂੰ ਇੰਜੋਏਮੈਂ ਬੱਚੇ ਦਾ
ਕੋਈ ਨੀ, ਕੋਈ ਨੀ ਜਾਨ ਕੋਈ ਨੀ, ਮੌਜ ਮਸਤੀ ਕਰਨ, ਸਭ ਕਰਨ ਪਰ ਤਰੀਕਿਆਂ ਨਾਲ ਕਰਨ ਜ਼ਿਆਦਾ ਪੜਾਂ ਵੱਲ ਨਾ ਵੇਖ
ਹੀ ਨਾ, ਫਿਰ ਇਹ ਸੋਚ ਸੀਗਾ ਕਿ ਚਲੋ ਕੋਈ ਸਿਆਣਾ ਬੰਦਾ ਜਾਵੇ ਨਾਲ, ਜਿਹੜਾ ਬੱਚਿਆਂ ਨੂੰ ਥੋੜਾ ਕੰਟਰੋਲ ਕਰ ਰੱਖੇ।
ਨਹੀਂ -ਨਹੀਂ ਉੱਥੇ ਖੈਰ ਜਦੋਂ ਸੰਗਤ ਆਉਂਦੀ ਹੈ ਨਾ, ਤੇ ਸੰਗਤ ਦੇ ਵਿੱਚ ਕੋਈ ਸ਼ਰਾਰਤਾ ਕਰ ਵੀ ਨੀ ਸਕਦਾ, ਫਿਰ ਵੱਡੇ ਬਜ਼ੁਰਗ ਨਾਲ ਹੁੰਦੇ ਨੇ ਉਹ ਆਪ ਆਪੇ ਬੱਚਿਆਂ ਨੂੰ ਦੇਖਦੇ ਨੇ ਜਾਂ ਬੱਚੇ ਇਕੱਲੇ ਆਏਦੇ ਨੇ, ਉਹ ਆਪੇ ਲੋਕੀ ਧਿਆਨ ਰੱਖਦੇ ਨੇ ਇਸ ਤਰ੍ਹਾਂ ਤੇ ਕੋਈ ਟੈਨਸ਼ਨ ਨੀ ਹੋਣਾ ਸੀ, ਤੇ ਅਸੀਂ ਤਾਂ ਪਤਾ ਰਸਤਾ ਵੀ ਭਟਕ ਗਏ ਸੀ, ਮੈਂ ਤੇ ਮੇਰਾ ਕਾਕਾ ਰਸਤਾ ਰਸਤਾਂ ਵੀ ਪਟਕ ਗ ਸੀ ਉਹਦੇ ਪਾਪਾ ਦੂਜੇ ਰਸਤੇ ਚਲੇ ਗਏ, ਅਸੀਂ ਦੂਜੇ ਰਸਤੇ ਚਲੇ ਗਏ। ਕਿੰਨੀ ਦੇਰ ਤਕ, ਅਸੀਂ ਇੱਕ ਦੂਜੇ ਨੂੰ ਮਿਲੇ ਨਈ ਸੰਗਤ ਸੀ, ਪਰ ਜਿਹੜੇ ਰਾਤ ਪੈ ਗਈ ਹੁਣ ਰਾਤ ਤੇ ਸੰਗਤ ਥੋੜੀ ਨਜ਼ਰ ਆਂਦੀ ਜੇ, ਫੇਰ ਵੀ ਅਸੀਂ ਆਪਣੇ ਮੋਬਾਇਲ ਦੀ ਟੋਰਚਾ, ਜਗਾ ਜਗਾ ਕੇ ਨੀਚੇ ਉਤਰ ਗਏ ਪਰ ਡਰ ਨੀ ਲੱਗਿਆ ਸਾਨੂੰ, ਇਸ ਤਰ੍ਹਾਂ ਕਿ ਬਾਬਾ ਸਾਡੇ ਨਾਲ ਤੁਰਦਾ ਪਿਆ।
ਬਸ- ਬਸ ਇਹੀ ਓ ਹੈ, ਇਹਨਾਂ ਦਿਨਾਂ ਚ ਤਾਂ ਬਾਬਾ ਆਪ ਹੀ ਹੱਥ ਪਕੜ ਕੇ ਲੈ
ਹਾਂ ਨਹੀਂ ਤੇ ਕਹਿੰਦੇ ਨੇ ਨਾ ਕਿ ਇੰਨੇ- ਇੰਨੇ ਵੱਡੇ ਜਾਨਵਰ ਛੇ ਵੱਜਦੇ ਨੇ ਸੱਤ ਵੱਜਦੇ ਨੇ ਤੇ ਜਾਨਵਰ ਆਣੇ ਚਾਲੂ ਹੋ ਜਾਂਦੇ ਨੇ ਨੀਚੇ।
ਪਰ ਅਸੀਂ ਵੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਕਰਦੇ ਆਏ ਆ। ਤੇ ਆਪਣੀ ਫੇਰ ਅੱਗੇ ਜਾ ਕੇ ਏਨੀ ਬਾਬਾ ਜੀ ਅੱਗੇ ਅਰਦਾਸ ਕੀ ਕੀਤੀ, ਸਾਡੇ ਮੇਰੇ ਮਿਸਟਰ ਮਿਲ ਜਾਣ- ਮਿਲ ਜਾਣ ਫੇਰ ਅਸੀਂ ਕਰਦੇ ਰਹੇ- ਕਰਦੇ ਰਹੇ, ਫੇਰ ਮੇਰਾ ਕਾਕਾ ਕਹਿੰਦਾ ਕਹਿੰਦਾ ਮੰਮੀ ਦੇਖੋ ਪਾਪਾ ਬੈਠੇ ਦੇ ਨੇ। ਹਜੇ ਕੀ ਅਸੀਂ ਬਹੁਤ ਉੱਚੇ ਕਿਲੋਮੀਟਰ ਹਜੇ ਉੱਚੇ ਸੀ ਅਸੀਂ। ਤੇ ਨੀਚੇ ਆਰਾਮ ਕਰਦੇ ਪਏ ਸੀ, ਤਾਂ ਜਾ ਕੇ ਸਾਹ ਦੇ ਵਿੱਚ ਸਾਹ ਆਇਆ ਵੀ ਹਾਂ ਠੀਕ ਹੈ ਸਾਡਾ ਬੰਦਾ ਸਾਨੂੰ ਮਿਲ ਗਿਆ ਵੇ।
ਬਸ ਇਹੀ ਨਾ ਫੇਰ ਜਦੋਂ ਕਿਤੇ ਬੱਚੇ ਜਾਣ ਪਛਾਣ ਬੰਦਾ ਇੱਕ ਦੂਸਰੇ ਕੋਲੋ ਪੁੱਛ ਕੇ ਥੋੜੀ ਇਨਫੋਮੇਸ਼ਨ ਲੈ ਕੇ ਥੋੜੀ ਮਨ ਨੂੰ ਤਸੱਲੀ ਹੋ ਜਾਂਦੀ ਏ।
ਤੁਹਾਨੂੰ ਪਤਾ ਫੇਰ ਫੋਨ ਵੀ ਨੀ ਨਾ ਲੱਗਦੇ ਉੱਥੇ ਦੇ। ਟਾਵਰ ਹੀ ਨੀ ਆਂਦਾ ਐਵੀ ਤੇ ਬੜੀ ਪ੍ਰੋਬਲਮ ਰਹਿੰਦੀ ਨਾ ਟਾਵਰ ਇਸ਼ੂ ਵੀ ਰਹਿੰਦਾ ਉੱਥੇ ਬੜਾ।
ਫੇਰ ਔਥੇ ਭੇਜ ਦੀਆ ਨਾ ਬੱਚਿਆਂ ਨੂੰ ਫੇਰ ਨਾ।
ਹਾਂ- ਹਾਂ ਕੋਈ ਗੱਲ ਨੀ, ਬਿਨਾਂ ਟੈਨਸ਼ਨ ਤੋਂ ਭੇਜੋ।
ਬਸ ਇਹੀ ਨਾ ਕਿਸੇ ਨਾਲ ਥੋੜਾ ਗੱਲਬਾਤ ਕਰ ਲਓ ਕੁੱਛ ਪੁੱਛ ਲਓ ਥੋੜੀ ਮਨ ਨੂੰ ਥੋੜਾ ਹੋ ਜਾਂਦਾ ਤਸੱਲਾ ਚਲੋ
ਤੇ ਹਾਂਜੀ ਦੇਖੋ ਹਿੰਮਤ ਕੋਈ ਦੇਗਾ ਹੱਥ ਨੂੰ ਹੱਥ ਕੋਈ ਦੇਗਾ ਤੇ ਕੋਈ ਸਮਝਾਏਗਾ ਤੇ ਤੁਸੀਂ ਵੀ ਕਹੋਗੇ ਹਾਂ ਠੀਕ ਏ ਉਹਨਾਂ ਨੇ ਮੈਨੂੰ ਦੱਸਿਆ, ਜਾਨ ਜਿਸ ਤਰਾਂ ਹੈਗਾ। ਅਸੀਂ ਆਪਣੇ ਬੱਚਿਆਂ ਨੂੰ ਇਕੱਲੇ ਭੇਜ ਸਕਦੇ ਨੇ ਓਹ। ਉਹ ਤੇ ਪੁੱਛਣਾ ਤੇ ਦੇਖੋ ਬੋਤ ਹਾਂ ਬਹੁਤ ਜ਼ਰੂਰੀ ਹੁੰਦਾ ਕਿਸੇ ਕੋਲੋਂ ਸਲਾਹ ਲੈਣੀ, ਬਿਨਾਂ ਸਲਾਹ ਤੋਂ ਤੇ ਬ ਕੋਈ ਬੰਦਾ ਕਦਮ ਵੀ ਨੀ ਚੁੱਕਦਾ।
ਹੂੰ-ਹੂੰ ਪਤਾ ਕੀ ਆਖਰੀ ਇਹੀ ਨੇ ਤੇ ਫਸਟ ਟਇਮ ਜਾਣਾ ਹੈ ਕੁਛੋ। ਗਾਈਡਨੈਂਸ ਕਿਸੇ ਕੋਲ ਤੇ ਲੈਣੀ ਪੈਂਦੀ ਸਮਝ ਨਾ ਸਮਝ ਤੇ ਲੈਣੀ ਕਿਹੜੀ ਹੈਗੀ ਏ।
ਹੂੰ, ਕਿੰਨੇ ਕੁ ਬੱਚੇ ਆ, ਕਿੰਨੇ ਕੁ ਮੁ ਕਿੰਨੇ ਕੁ ਮੁੰਡੇ ਚੱਲੇ ਨੇ?
ਤਿੰਨ ਚਾਰ ਬੱਚੇ ਚੱਲੇ ਨੇ।
ਅੱਛਾ ਤਿੰਨ- ਚਾਰ ਚੱਲੇ, ਕੋਈ ਨੀ ਤੁਸੀਂ ਸਮਝਾਓ ਸਮਝਾ ਦਿਆ ਜੇ ਬੱਚਿਆਂ ਨੂੰ। ਵੀ ਉੱਥੇ ਕਿਸੇ ਦੇ ਨਾਲ ਮੌਜ ਮਸਤੀ ਕਰਨੀ ਨੀ, ਆਪਣੇ ਆਰਾਮ ਨਾਲ ਜਾਓ, ਬਾਬੇ ਦਾ ਨਾਮ ਲੈਂਦੇ ਜਾਓ ਬਾਬੇ ਦਾ ਨਾਮ ਲੈ ਕੇ ਆ ਜਾਓ, ਔਰ ਜੋ ਇਹ ਅਫ਼ਵਾਹਾਂ ਉੱਡਦੀ ਪਏ ਏ ਨਾ ਏ ਸਭ ਝੂਠੀਆਂ ਹੈਗੀਆਂ ਨੇ, ਇਸ ਤਰਾਂ ਕੁਛ ਨੀ ਏ।
ਬਸ ਮੈਂ ਕੀਤਾ ਕੀ ਆਏ ਬੰਦਾ ਚਲੋ ਕਿਸੇ ਕੋਲ ਪੁੱਛ ਲਈਏ ਹੁਣ ਪਿੱਛੇ ਜਿਹੇ ਐਮ ਪੀ ਵਿੱਚ ਵੀਡੀਓ ਕਿੰਨੀ ਵਾਇਰਲ ਹੋਈ ਏ। ਜਿਹੜਾ ਝਗੜਾ ਹੋਇਆ ਸਿੱਖਾਂ ਦਾ। ਹਾ ਪਹਾੜੀਆਂ ਨਾਲ ਪਹਾੜੀ ਬਸ ਕੀ ਕਰਦੇ ਪਏ ਨੇ, ਫੇਰ ਇਹਨਾਂ ਗੱਲਾਂ ਦੇ ਡਰ ਲਗਦਾ ਏ।
ਹਾਂ, ਕੋਈ ਨੀ- ਕੋਈ ਨੀ ਇਸ ਤਰਾ ਦੀ ਕੋਈ ਟੈਂਸ਼ਨ ਵਾਲੀ ਗੱਲ ਨੀ ਬੇਪਰ ਬੇਫ਼ਿਕਰ ਹੋ ਕੇ ਬੈਠੋ, ਕੋਈ ਗੱਲ ਨੀ ਭੇਜ ਦੋ ਤਿੰਨ- ਚਾਰ ਦਿਨ ਦੀ ਗੱਲ ਹੁੰਦੀ ਐ ਬੱਚੇ ਸਿਆਣੇ ਨੇ ਅੱਜ- ਕੱਲ ਬੱਚਿਆਂ ਨੂੰ ਸਭ ਨੂੰ ਪਤਾ ਏ, ਸਾਡੇ ਮਾਂ ਪਿਓ ਨੂੰ ਚਿੰਤਾ ਹੁੰਦੀ ਏ। ਆਪੇ ਬੱਚੇ ਓ ਸਾਡੇ ਸਾਹਮਣੇ ਜ਼ਿਆਦਾ ਮਸਤੀ ਮਜ਼ਾਕ ਕਰਦੇ ਨੇ।
ਹਾਂ ਬਸ ਨਹੀਂ ਬੱਚੇ ਤਾਂ ਖੈਰ ਬੱਚੇ ਤੇ ਵੱਡੇ ਨੇ, ਸਿਆਣੇ ਨੇ ਬੱਚੇ ਐਸੀਂ ਗੱਲ ਨੀ ਐ। ਗੱਲ ਏਹੀ ਐ, ਮਸਤੀ ਜਿੱਥੇ ਕਰਨੀ ਹੁੰਦੀ ਉੱਥੇ ਕਰਦੇ ਨੇ, ਹੁਣ ਦੇ ਸਿਆਣੇ ਨੇ ਬੱਚੇ। ਪਰ ਫੇਰ ਮਾਂ-ਪਿਓ ਦਾ ਡਰ ਤੇ ਮਾਂ-ਪੋ ਦਾ ਈ ਏ ਨਾ।
ਜਰੁਰ ਦੇਖੋ ਮਾਂ ਦਾ ਜੇੜਾ ਦਿਲ ਏ ਓ ਤੇ ਇੱਕ ਮਾਂ ਹੀ ਸਮਝ ਸਕਦੀ ਏ ਨਾ ਬੱਚੇ ਥੋੜੇ ਨਾ ਸਮਝ ਸਕਦੇ।
ਹੂੰ ਠੀਕ ਏ ਕੋਈ ਨੀ ਤੁਸੀਂ ਬਿਨਦਾਸ ਹੋ ਕੇ ਪੇਜ ਦੋ ਕੋਈ ਟੈਨਸ਼ਨ ਵਾਲੀ ਗੱਲ ਨੀ ਐ ਯਾਤਰਾ ਹੈਗੀ ਏ ਰੱਬ ਨੇ ਆਪੇ ਬਾਬੇ ਨੇ ਲੈ ਜਾਣਾ ਐਨਾ ਨੂੰ।
ਹਾਂਜੀ-ਹਾਂਜੀ ਚਲੋ ਥੈਂਕ ਯੂ। ਤੁਆਡਾ ਇਨਫੋਰਮੇਸ਼ਨ ਦੇਣ ਦਾ ਥੋੜ੍ਹੀ ਮਨ ਨੂੰ ਤਸੱਲੀ ਹੋਈਏ ਵੀ ਚਲੋ ਠੀਕ ਏ ਬੱਚੇ ਜਾਣਗੇ।
ਕੋਈ ਗੱਲ ਨੀ-ਕੋਈ ਗੱਲ ਨੀ, ਠੀਕ ਏ-ਠੀਕ ਏ ਕੋਈ ਨੀ ਠੀਕ ਏ ਸਾਸ ਸ੍ਰੀ ਕਾਲ।
ਹਾਂਜੀ
ਹੈਲੋ